ਜੀ
ਭੈਨ ਜੀ ਹੋਰ ਕਿਸ ਤਰਾਂ ਓਂ।
ਬਸ ਵਦੀਆ ਤੁਸੀਂ ਦੱਸੋ ਕਿੱਦਾਂ ਓਂ।
ਠੀਕ ਆਂ ਤੁਸੀਂ ਤੁਸੀਂ ਸੁਨਾਓ ਹੁਨ ਮੈਂ ਤਾਂ ਠੀਕ ਏ ਠੀਕ ਆਂ।
ਬਸ ਵਦੀਆ ਇਕਦਮ ਹੋਰ ਤੁਸੀਂ ਦੱਸੋ ਕੀ ਕਰਦੇ ਪਏ ਓਂ।
ਰੋਜ਼ੀ ਰੋਟੀ ਮੁੱਕੀ ਐ ਬਸ ਹੁਨ ਥੋੜੀ ਜੀ ਆਵਾ ਜਾਵੀ ਬਾਕੀ ਏ ਮੈਂ ਕਿਆ ਚਲੋ ਥੋੜਾ ਜਾ ਟੇਬਲ ਟੁਬਲ ਪੂੰਜ ਲਵਾਂ।
ਨਈਂ-ਨਈਂ ਵਦੀਆ ਹੈ ਕੇ ਨਈਂ ਓ ਤਾਂ ਹੈਈ ਅੱਜ-ਕੱਲ ਤਾਂ ਏਈ ਸਬ ਚੱਲਦਾ ਐ। ਹੈਗੀ ਨਈਂ ਬਾਕੀ ਫੋਨ ਤੇ ਤਾਂ ਕੰਮ ਹੋ ਈ ਜਾਂਦਾ ਐ, ਕੰਮ ਤਾਂ ਅੱਜ ਕੱਲ ਤੇ ਫੋਨ ਦੀ ਸਹੂਲੀਅਤ ਇਹੀ ਅੱਛੀ ਹੈ ਘਰ ਬੈਠੇ ਬੈਠੇ। ਗੱਲਬਾਤ ਕਰ ਰਹੇ ਹੋ ਹੈ।
ਹਮ।
ਨਾਲੇ ਕੰਮ ਵੀ ਕਰੀ ਜਾਓ ਨਾਲੇ ਗੱਲ ਵੀ ਕਰੀ ਜਾਣੀ ਤੇ ਪਹਿਲੇ ਦੇ ਟਾਈਮ ਤੇ ਤਾਂ ਤੁਹਾਨੂੰ ਪਤਾ ਹੀ ਹੈ। ਕਿ ਪੀ ਸੀ ਓ ਤੋਂ ਫੋਨ ਕਰਨਾ ਪੈਂਦਾ ਸੀ ਕਿੱਦਾਂ ਜਾ ਕੇ ਲਾਈਨ ਵਿੱਚ ਲੱਗ ਕੇ। ਆ ਪਜ ਤਾਂ। ਕਾਲ ਕਰਨਾ ਪੈਂਦਾ ਸੀ ਉਸਦੇ ਵਿੱਚ ਵੀ ਬਿੱਲ ਇੰਨਾ ਆਉਂਦਾ ਸੀ ਤੇ ਇਹ ਸੋਚ ਕੇ ਤੇ ਮਹੀਨੇ ਚੱ ਇੱਕ ਵਾਰ। ਦੋ ਵਾਰ ਐਵੇਂ ਹੀ ਗੱਲ ਹੋ ਪਾਉਂਦੀ ਸੀ।
ਹਾਂਜੀ ਹਾਂਜੀ ਹਾਂਜੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਨਾ। ਤਾਂ ਇਸ ਤਰਾਂ ਹੀ ਕਰਨਾ ਹੈ। ਅੱਠ ਦਿਨਾਂ ਚ ਇੱਕ ਵਾਰ ਪੰਦਰਾਂ ਦਿਨਾਂ ਚ ਇੱਕ ਵਾਰ। ਪਹਿਲੇ ਨਵਾਂ ਨਵਾਂ ਅੱਠ ਦਿਨਾਂ ਤੇ ਇੱਕ ਵਾਰ ਲਗਾਉਣ ਦਿੰਦੇ ਆ ਫਿਰ ਕਹਿੰਦੇ ਇੰਨਾ ਇੰਨੀੇ ਬਿਲ ਬਹੁਤ। ਪੰਦਰਾਂ ਦਿਨ ਚੱ ਲੱਗਾ ਸੀ ਫਿਰ ਥੋੜਾ-ਥੋੜਾ ਸਸਤਾ ਹੋਇਆ ਫਿਰ ਖਾਦਾ ਹੈ। ਹੱਥਾਂ ਚੱ ਮੋਬਾਈਲ ਆ ਗਏ ਸਾਰਿਆਂ ਦੇ। ਪੰਜਾਹ ਰੁਪਏ ਦਾ ਬੈਲੈਂਸ ਮਾਰੋ ਕਿ ਮਿਸ ਕਾਲ ਦੋ ਕਿ ਫਿਰ ਉਧਰੋਂ ਫੋਨ ਆਏ ਦਾ ਆਇਆ। ਮਤਲੱਬ ਚਲਦਾ ਰਹਿੰਦਾ ਹੈ ਹਮ।
ਕੀ ਇਹ ਹੁਣ ਤੇ। ਅ ਜਦ ਪਹਿਲੇ ਲੋਕਾਂ ਕੋਲ ਇੰਨਾ ਫੋਨ ਨਹੀਂ ਸੀਗਾ ਤੇ ਜੀਓ ਵਾਲਿਆਂ ਨੇ ਜਿਹੜੇ। ਕੱਢੇ ਫ੍ਰੀ ਦਾ ਇੰਟਰਨੈਟ ਲੈ ਲੋ ਜੀ ਫ੍ਰੀ ਦਾ ਕਿੰਨਾ ਵੀ। ਦਿਨ ਭਰ ਤੁਸੀਂ ਕਾਲ ਕਰੋ ਜੀ ਫ੍ਰੀ ਹੈਗਾ ਫ੍ਰੀ ਹੈਗਾ। ਉਹ ਇਦਾਂ ਦੀ ਫ੍ਰੀ ਦੀ ਆਦਤਾਂ ਪਾਈਆਂ ਲੋਕਾਂ ਨੂੰ।
ਹਾ ਹਾ ਹਾ। ਉਹਨਾਂ ਨੇ ਤਾਂ ਸਭ ਤੋਂ ਜ਼ਿਆਦਾ ਆਦਤਾਂ ਵਿਗਾੜੀਆਂ ਲੋਕਾਂ ਦੀਆਂ ਫ੍ਰੀ ਦੇ ਦੇ ਕੇ।
ਹਾਂ ਉਹ ਐਕਚੁਲੀ ਕੀ ਉਹ ਇੱਕ ਇਹੋ ਜਿਹੀ ਟੈਕਨੀਕ ਸੀਗੀ ਨਾ ਕਿ। ਪ੍ਰੀਤੀ। ਫ੍ਰੀ ਔਫਰ ਦਿਖਾ ਕੇ ਤੁਸੀਂ ਨੂੰ ਫਿਰ ਲੈ ਲਿੱਤਾ ਸੀ ਅ। ਮਤਲੱਬ ਲੋਕੀ ਉਹਨੂੰ ਯੂਜ ਕਰੇ।
ਹਾਂ ਆਦਤ ਬਣ ਜਾਵੇ ਉਹਨਾਂ ਦੀ। ਉਹ ਤਾਂ ਹੀ ਆਜ ਨਿਕਲੀ ਨਾ ਟੋਕਿੰਗ ਵਕ ਵੋਕਿੰਗ ਟੋਕ।
ਹਾਂ।
ਹਮ ਵੋਕਿੰਗ ਕਰਦੇ ਕਰਦੇ ਟੋਕਿੰਗ ਕਰਦੀ ਜਾਓ ਬਸ ਇਧਰ ਵੀ ਰੇਂਜ ਦੇ। ਸਭ ਕੁੱਝ ਪਰ ਹੁਣ ਲੋਕਾਂ ਨੂੰ ਆਦਤਾਂ ਪੈ ਗਈਆਂ ਤੇ ਹੁਣ ਉਸ ਬਗੈਰ ਫੋਨ ਤੇ ਹੁੰਦਾ ਨਹੀਂ ਗਾ ਲੋਕਾਂ ਨੂੰ।
ਉਹੀ ਉਹੀ ਉਹੀ ਗੱਲ ਹੈ ਹੁਣ। ਹੁਣ ਲੋਕਾਂ ਨੂੰ ਤੇ ਇਹ ਨੀ ਹੁੰਦਾ ਕਿ ਫੋਨ ਤੋਂ ਬਗੈਰ ਨੀ ਰਿਹਾ ਜਾ ਰਿਹਾ। ਇੰਟਰਨੈਟ ਇੰਨਾ ਯੂਜ ਕਰਦੇ ਆ ਲੋਕੀ। ਦਿਨ ਭਰ ਲੋਕ ਲੋਕੀ ਛੱਡੋ। ਬੱਚੇ ਵੀ ਜ਼ਨਾਨੀਆਂ ਵੀ ਬੁੱਢੇ ਵੀ ਜਵਾਨ ਵੀ।
ਸਪ ਸਭ।
ਹੈਗੇ ਨੀ ਸਾਰੇ ਮੋਬਾਇਲ ਦੇ ਮਤਲੱਬ। ਅੱਜ ਕੱਲ੍ਹ ਇਹੋ ਜਿਹਾ ਆ ਗਿਆ ਹੈ ਕਿ ਮੋਬਾਇਲ। ਬਿਨਾਂ ਰੋਟੀ ਵੀ ਨੀ ਖਾਂਦੇ ਬੱਚੇ ਤੇ।
ਨਹੀਂ ਖਾਂਦੇ ਨਹੀਂ ਖਾਂਦੇ ਉੱਧਰ। ਪੋਇਮ ਲਗਾਓ ਗਾਣੇ ਲਗਾਓ ਤਾਂ ਜਾ ਕੇ ਕਾਰਟੂਨ ਲਗਾਓ ਤਾਂ ਜਾ ਕੇ ਬੱਚੇ ਰੋਟੀ ਖਾਂਦੇ ਅੱਜ ਕੱਲ।
ਉਹੀ ਗੱਲ ਹੈ ਉਹ ਨਾਲੇ ਕਈ ਤੇ ਐਵੇਂ ਹੈ ਲੋਕੀ ਕੀ। ਆਹ। ਫੋਨ ਹੈਗਾ ਨਾ ਉਹ ਜਦ ਤੱਕ ਵਾਸ਼ਰੂਮ ਨਹੀਂ ਲੈ ਕੇ ਜਾਏਗਾ ਤਦ ਤੱਕ ਉਹ। ਇਹ ਨੀ ਮਨ ਹੀ ਹੌਲਾ ਹੁੰਦਾ ਉਹਨਾਂ ਦਾ।
ਹਾਂ- ਹਾਂ।
ਢਿੱਡ ਨੀ ਹਲਕਾ ਹੁੰਦਾ ਹੈ ਕੀ ਨੀ ਇਹ ਫੋਨ ਦੀ ਆਦਤ ਆ, ਲੇਕੀਨ ਬੜੀ ਬੁਰੀ ਹੈ ਇਸ ਤਰਾਂ ਬਾਥਰੂਮ ਵਿੱਚ ਵੀ ਫੋਨ ਲੈ ਕੇ ਜਾਣਾ, ਰੋਟੀ- ਖਾਣ ਵੇਲੇ ਵੀ ਉਸਦੇ ਨਾਲ ਕੀ ਸਵਾਦ ਪਤਾ ਚੱਲਦਾ ਹੈ ਰੋਟੀ ਦੇ ਵਿੱਚ। ਕਿਉਂਕਿ ਧਿਆਨ ਤੇ ਪੂਰਾ ਫੋਨ ਚ ਹੈਗਾ ਹੈ, ਤੇ ਅੱਜ ਕੱਲ ਰਟੀ ਵੀ ਕਿਸੇ ਨੂੰ ਸਵਾਦ ਨੀ ਲੱਗਦੀ ਕਿਉਂਕਿ ਇਸ ਲਈ ਨੀ ਲੱਦੀ ਕਿਉਂਕਿ, ਅਸੀਂ ਦਾ ਫੋਕਸ ਜਿਹੜਾ ਹੈ, ਉਹੀ ਨਹੀਂ ਹੈ ਉੱਥੇ ਹੈ ਕੀ ਨੀ, ਜੇ ਸਾਡਾ ਫੋਕਸ ਜਗਾ ਤੇ ਰਹੇਗਾ ਤੇ ਸਾਨੂੰ ਇਹ ਪ੍ਰੋਬਲਮ ਆਏਗੀ ਹੀ ਨਹੀਂ।
ਠੀਕ ਹੈ- ਠੀਕ ਹੈ ਹਾਂਜੀ। ਹੂੰ-ਹੂੰ, ਹੂੰ ਮਤਲਬ ਧਿਆਨ ਨਾਲ ਖਾਸੀ ਤਾਂ ਟੇਸਟ ਪਤਾ ਲੱਗ ਸੀ ਨਾ ਕਿ, ਕੀ ਖਾਣੇ ਪਿਆ।
ਹਾਂ ਉਹੀ- ਉਹੀ ਗੱਲ ਹੈ ਅਗਰ ਦੇਖੋ ਹੁਨ- ਧਿਆਨ ਤੁਸੀਂ ਇੱਕ ਜਗਾ ਤੇ ਦੋਗੇ, ਤੇ ਤੁਸੀਂ ਨੂੰ ਪਤਾ ਚਲੇਗਾ ਹੁਣ ਰੋਟੀ ਬਣਾਂਦੇ- ਬਣਾਂਦੇ ਅਗਰ ਤੁਸੀਂ ਵੀ ਫੋਨ ਚਲਾਓਗੇ, ਤੇ ਮੈਨੂੰ ਦੱਸੋ ਰੋਟੀ ਸਵਾਦ ਬਣੇਗੀ ਨਹੀਂ ਬਣੇਗੀ ਉਸਦੇ ਵਿੱਚ ਧਿਆਨ, ਦੇਣਾ ਪਏਗਾ ਅੱਜ ਕੱਲ ਤੇ ਉਸ ਤਰਾਂ ਵੀ, ਸਕੂਲਾਂ ਵਿੱਚ ਵੀ ਇਹੀ ਸਿਖਾਉਂਦੇ ਕਿ ਬੱਚਿਆਂ ਦਾ ਨਾ ਪਹਿਲੇ ਵਾਂਗੋ ਧਿਆਨ ਹੀ ਨਹੀਂ ਹੈਗਾ ਹੈ। ਘਰ ਵਿੱਚ ਪੜਾਈ ਚ ਮਤਲਬ ਕਿ ਪੜਾਈ ਜਿਵੇਂ, ਪਹਿਲੇ ਤੇ ਬੱਚੇ ਕਰਦੇ ਸੀ ਨਾ ਓਦਾਂ ਬੱਚਿਆਂ ਦਾ ਹੁਣ ਫੋਕਸ ਛੇਤੀ ਹਟ ਜਾਂਦਾ ਹੈ।
ਹਾਂਜੀ- ਹਾਂਜੀ।
ਧਿਆਨ ਨਹੀਂ ਦਿੰਦੇ, ਕਿਉਂਕਿ ਉਹਨਾਂ ਦਾ ਫੋਕਸ ਸਾਰਾ ਫੋਨ ਨੇ ਖੋ ਲਿਆ ਹੈ।
ਸਤਿ ਸ਼੍ਰੀ ਅਕਾਲ, ਇੱਕ ਤਾਂ ਜਿਹੜੇ ਬੱਚੇ- ਬੱਚਿਆਂ ਨੂੰ ਫੋਨ ਦੇ ਕੇ ਰੋਟੀਆਂ ਖਵਾਉਣ ਦੇ ਨਾ ਮਨ ਇਹ ਨੀ ਆਦਤ ਅਛੀ ਲਗ-
ਉਹ ਤੇ ਹੁਣ ਬੱਚਿਆਂ ਨੂੰ ਆਦਤ- ਆਦਤ ਪੈ ਗਈ ਹੈ ਹੈਗੀ। ਕੀ ਨਹੀਂ ਤੇ ਉਹੀ ਗੱਲ ਹੈ ਕਿ ਬੱਚਿਆਂ ਨੂੰ ਆਦਤ ਪੈ ਗਈ ਹੈ ਬਾਅਦ ਚ, ਕੀ ਮਾਪੇ ਨੇ, ਮਾਪੇ ਨੂੰ ਸੌਖਾ ਲੱਗਦਾ ਹੈ ਕਿ ਫੋਨ ਦੇਤੀ ਤਾਂ ਬੱਚੇ ਨੂੰ ਅਸੀਂ ਕੰਮ ਕਰ ਰਹੇ। ਤੇ ਬੱਚਾ ਬੈਠਿਆ ਐ ਇੱਕ ਜਗਾ ਤੇ ਅਸੀਂ ਬਸ ਦੇਖੀ ਜਾ ਰਹੇ ਕੰਮ ਕਰ ਰਹੇ ਨੇ ਉਹ ਸਭ, ਸੋਖਾ ਹੋ ਗਿਆ ਲੋਕਾਂ ਨੂੰ ਲੇਕਿਨ ਇਹ ਨੀ ਪਤਾ ਕੀ ਉਸਦੇ ਨਾਲ ਵੀ ਉਸਦੇ ਕਿੰਨੇ ਡਿਸਐਡਵਾਂਟੇਜ ਹੋ ਗਏ ਨੇ, ਉਸਦਾ ਕਿਸ ਤਰਾਂ ਬੱਚਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਹੈ ਕੀ ਨੀ। ਓ ਗੱਲ ਹੈ ਤੇ ਉਹ ਨੀ ਲੋਕਾਂ ਨੂੰ ਪਤਾ, ਪਤਾ ਚੱਲ ਰਿਹਾ, ਅੱਖਾਂ ਦੇ ਉੱਤੇ ਬੱਚਿਆਂ ਦੇ
ਹਾਂਜੀ ਹਾਂ ਮੈਂ ਉਹੀ ਮੁੱਦਾ ਬੋਲੀ ਪਈ ਹਾਂ ਸਭ ਸੇ ਜ਼ਿਆਦਾ ਬੱਚਿਆਂ ਨੂੰ ਇ ਚਸ਼ਮੇ ਲੱਗਦੇ ਪਏ। ਇਹੜੇ ਵੱਡੇ- ਵੱਡੇ ਚਸ਼ਮੇ ਲੱਗਦੇ ਪਏ ਨ ਬੱਚਿਆਂ ਨੂੰ।
ਹਾਂਜੀ ਚਸ਼ਮੇ ਲੱਗਦੇ ਪਏ ਨੇ ਬ੍ਰੇਨ ਦੇ ਉੱਤੇ ਇਫੈਕਟ ਪੈ ਰਿਹਾ।
ਹੂੰ ਛੋਟੀ ਜਿਹੀ ਉਮਰ ਏ ਤੇ ਬੱਚਿਆਂ ਨੂੰ ਇਤੇ ਫ ਪੈ ਜਾਂਦੇ ਨੇ।
ਔਰ ਨਾਲੇ ਜਿਹੜੇ ਬੱਚੇ ਜ਼ਿਆਦਾ ਫੋਨ ਦੇਖਦੇ ਨੇ ਉਹਨਾਂ ਨੂੰ ਵੀ ਦੇਖਿਓ ਤੁਸੀਂ ਬ- ਬੱਚੇ ਬੜੇ ਚਿੜ- ਚਿੜ ਕਰਦੇ ਨੇ।
ਹਾਂਜੀ- ਹਾਂਜੀ, ਹਾਂਜੀ।
ਘਰੇ ਕੋਈ ਵੀ ਗੱਲ ਬੋਲਦੇ ਨਾ ਮਾਪੇ ਤੇ ਬੜਾ ਚਿੜ- ਚਿੜ ਕਰਦੇ ਉਹ ਬੱਚੇ ਨਾ। ਜਿਹੜਾ ਜ਼ਿਆਦਾ ਫੋਨ ਦੇਖ ਦੇ ਨੇ।
ਬੱਚੇ ਵੀ ਔਰ ਵੱਡੇ ਵੀ ਇਸ ਤਰਾਂ ਹੀ ਜੋ ਜ਼ਿਆਦਾ ਫੋਨ ਦੇਖਦੇ ਉਹ ਚਿੜ-ਚਿੜੀ ਈ ਕਰਦੇ ਰਹਦੇ।
ਕਿਉਂਕਿ ਉਹ ਕੀ ਹੁੰਦਾ ਨਾ ਅਗਰ ਉਹਨਾਂ ਨੂੰ ਤੁਸੀਂ ਬੋਲ ਦੋਗੇ ਕਿ ਫੋਨ ਛੱਡੋ ਔਰ ਤੁਸੀਂ। ਸਾਡੇ ਨਾਲ ਕੁੱਝ ਗੱਲ ਕਰਲੋ ਜਾਂ ਫੋਨ ਛੱਡ ਦੋ ਤਾਂ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ।
ਹਾਂਜੀ- ਹਾਂਜੀ ਹਾਂਜੀ-
ਫਿਰ ਮੱਚਦੀ ਹੈ ਉਹਨਾਂ ਨੂੰ, ਤੇ ਉਹੀ ਗੱਲ ਹੈ, ਤੇ ਫਿਰ ਮ ਏ ਤੇ, ਉਹੀ ਪ੍ਰੋਬਲਮ ਹੋਣੀ
ਪ੍ਰੋਬਲਮ ਹੁੰਦੀ, ਸੱਚੀ ਗੱਲ -ਸੱਚੀ ਗੱਲ
ਇਹੀ ਆਦਤਾ ਅੱਛੀੀਆਂ ਨਈ ਐ
ਜੀ ਫੋਨ ਦੀ ਤਾਂ ਬਹੁਤ ਗੰਦੀ ਲੱਤ ਲੱਗੀ, ਬੱਚਿਆਂ ਨੂੰ ਵੱ, ਡਿਆਂ ਨੂੰ, ਸਾਰਿਆਂ ਨੂੰ ਪਹਿਲੇ ਲੋਕ ਰੋਟੀ ਬਣਾਦੇ ਏ ਸ਼ਬਦ ਲਗਾਦੇ ਏ ਸ਼ਬਦ ਬੋਲਦੇ- ਬੋਲਦੇ ਰੋਟੀ ਪਾਦੇ ਏ ਬਣਾਉਂਦੇ ਹੈਏ ਅੱਜ -ਕੱਲ ਅੱਜ -ਕੱਲ ਫੋਨ ਲਗਾਓ ਗਾਣੇ ਸੁਣੋ ਇਹ ਕਰੋ, ਉਹ ਕਰੋ, ਬਸ ਸਾਰਾ ਟਾਈਮ ਪਾਸ ਹੁੰਦਾ
ਹਾਂਜੀ, ਉਹ ਤੇ ਹੈ ਹੀ ਹੈ
ਹੇ ਈ
ਨਹੀ- ਨਈ ਉਹ ਤਾਂ ਹੈ ਈ ਹੈ, ਲੇਕਿਨ ਫੋਨ ਨੂੰ ਵੀ ਨਾ ਟਾਈਮ, ਟੂ ਟਾਈਮ ਈ ਯੂਜ ਕਰਨਾ ਚਾਹੀਦਾ
ਸੱਚੀ ਗੱਲ ਏ, ਬ ਕੁ
ਟਾਈਮ ਟੂ ਟਾਈਮ ਇੱਕ ਟਾਈਮ ਰੱਖਣਾ ਚਾਹੀਦਾ, ਫੋਨ ਦਾ, ਖਾਣ ਪੀਣ ਦਾ, ਹੈ ਕਿ ਨਈ
ਹਾਂਜੀ -ਹਾਂਜੀ ਉਦੋ ਖਾਣਾ ਪੀਣਾ
ਹਾਂ, ਘਰੇ ਵੀ ਬੜਾ ਇਫੈਕਟ ਪੈਂਦਾ ਏ, ਸਭ ਚੀਜ਼ਾਂ ਦਾ
ਹਾਂਜੀ।
ਏ ਗੱਲ ਐ ਘਰੇ ਵੀ ਸਾਰੇ, ਇੱਕ ਦੂਸਰੇ ਨਾਲ ਚਿੜ -ਚਿੜ ਕਰਦੇ ਨੇ, ਫਿਰ ਘਰ ਦਾ ਮਾਹੌਲ ਖ਼ਰਾਬ ਹੁੰਦਾ ਹੈ ਕਿ ਨਹੀ, ਬੱਚਾ ਪੜ੍ਹਦਾ -ਲਿਖਦਾ ਨਈ ਟਾਈਮ ਸਿਰ
ਹਮ -ਹਮ ਹਮ- ਹਮ, ਬੱਚੇ ਪੜ੍ਹਦੇ -ਲਿਖਦੇ
ਤੇ ਜੇ ਫੋਨ ਮਿਲ ਗਿਆ ਤੇ, ਬੱਚੇ ਫੋਨ ਛੱਡਦੇ ਨਈ
ਹਾਂਜੀ, ਬੱਚੇ ਤੇ ਫੋਨ ਛੱਡਦੇ ਨਈ ਬੱਚੇ ਸਕੂਲ ਜਾ ਸੰਣ ਟਿਊਸ਼ਨ ਜਾ ਸੰਣ ਹਾਏ ਬਰਾਬਰ ਪੱਚੀ ਪੁਣ ਆਦੀ ਫੋਨਾਂ ਦੇ ਵਿੱਚ, ਗੇਮਾਂ ਖੇਡੋ, ਇਹ ਕਰੋ ਉਹ ਕਰੋ ਅੱਜ- ਕੱਲ ਆਪਣੇਿਆਂ ਨੂੰ ਫੋਨ ਚਲਾਉਣੇ ਨਈ ਆਣੇ, ਪਰ ਬੱਚਿਆਂ ਨੂੰ ਫੋਨ ਚਲਾਣੇ ਆਣੇ
ਬੱਚਿਆਂ ਨੂੰ ਬਰਾਬਰ ਪਤਾ ਹੈ ਕਿ, ਫੋਨ ਕਿੱਦਾਂ ਚਲਾਣੇ ਆਂ ਹੈ ਕੀ ਨਈ, ਮੇਰੀ ਕੁੜੀ ਕੇ ਐ ਮੈਨੂੰ ਸਨੈਪਚੈਟ ਨਹੀਂ ਆਦਾ, ਸਨੈਪਚੈਟ ਇੱਕ ਇਹੋ ਜਿਹਾ ਐ ਲੀਕੇਸ਼ਨ ਹੈਗੀ, ਜਿੱਥੇ ਵੀ ਤੁਸੀਂ ਫੋਟੋਆਂ ਚੇਂ ਕਰ -ਕਰ ਕੇ ਲਗਾ ਸਕਦੇ ਨੇ, ਸਾਨੂੰ ਆਂਦਾ ਨਈ ਮੈਨੂੰ ਮੇਰੀ ਕੁੜੀ ਨੂੰ, ਆਰਾਮ ਨਾਲ ਆ ਜਾਂਦਾ, ਬਾਰਾਂ ਸਾਲਾਂ ਦੀ ਉਹਨੂੰ ਆ ਜਾਂਦਾ ਇਹ ਗੱਲ ਏ, ਅੱਜ- ਕੱਲ ਦੇ ਬੱਚੇ ਇੰਨੇ ਸਮਾਰਟ ਹੈਗੇ ਨੇ ਹੈ ਕੀ ਨਹੀਂ, ਤੇ ਪਾ ਲੋਂ ਤੇ, ਉਹਨਾਂ ਵਰਗੇ ਹੋਣ ਨੂੰ, ਪਤਾ ਨੀ ਕਿੰਨਾ ਹੀ ਟਾਈਮ ਲੱਗ ਜਾਏਗਾ ਜੇ
ਤੱਦ ਤਕ, ਅਸੀਂ ਬੁੱਢੇ ਜਦ ਤੱਕ ਅਸੀਂ, ਬੁੱਢੇ ਹੋਏ ਸੀ। ਬੁੱਢੀ, ਤਾ ਸਾਨੂੰ ਕੁੱਝ ਨੀ ਆਣੇ ਵਾਲਾ ਉਸ ਚ
ਤਦ ਤੱਕ ਇਹ ਵੀ ਇਹ ਵੀ, ਗੱਲ ਹੈ ਨਾ ਕਿ ਹੁਣ ਵੀ ਬਥੇਰੀਆਂ ਚੀਜ਼ਾਂ ਆਦੀਆਂ ਪਈਆਂ ਚਲੋ ਸਿੱਖਣ ਨੂੰ ਇੰਨਾ ਐਡਵਾਂਸ ਹੋ ਰਹੀ ਈ ਪੜ੍ਹਾਈ, ਐਜੂਕੇਸ਼ਨ ਇੰਨਾ ਐਡਵਾਂਸ ਹੋ ਰਿਹਾ ਉਹਦੇ, ਨਾਲ- ਨਾਲ ਅ ਦੀਦੀ ਪੜ੍ਹਾਈਆਂ ਵੀ ਸਾਨੂੰ ਤੇ ਲੱਗਦਾ ਹੈ ਕਿ, ਉਹ ਪੜ੍ਹਾਈਆਂ ਹੈ ਹੀ ਨਈ, ਜਿਹੜੀ ਅਸੀਂ ਕਰਕੇ ਆਏ ਆ ਹੁਣ ਤਾ, ਦਸ -ਦਸ ਗੁਣਾਾਂ ਜ਼ਿਆਦਾ ਪੜ੍ਹਾਈਆਂ ਏ ਗੱਲ ਹੋ ਗਈ ਹੈ, ਉਸ ਤੋਂ ਦਸ ਗੁਣਾ ਜ਼ਿਆਦਾ ਪੜ੍ਹਾਈਆ
ਹਾਂਜੀ ਹਾਂਜੀ ਹਾਂਜੀ ਹੂ ਬਸ ਬਹੁਤ ਅਛਾ ਕੱਲ੍ਹ ਕਪੀਟੀਸ਼ਨ ਵੀ ਬਹੁਤ ਹੈ ਨਾ ਪੜ੍ਹਾਈਆਂ ਚੋਂ ਵੀ ਬੱਚੇ ਕਿੱਧਰ ਦੇ ਕਿੱਧਰ ਪੁੱਜ ਜਾਂਦੇ ਨੇ ਅੱਜ ਕੱਲ ਛੋਟੇ ਛੋਟੇ ਬੱਚੇ ਨੇ ਕਿਥ ਤਾ ਕਿਤਨਾ ਕੁੱਝ ਵੀ ਲਰਨ ਕਰਾਓ ਤੁਸੀਂ ਫਟਕਣ ਦੇ ਸੀ ਲਰਨ ਕਰ ਲੈਂਦੇ ਨੇ ਉਨੂੰ
ਹਾਂ, ਅਗਰ ਉਹਨਾਂ ਦੀ ਰਾ ਮਤਲਬ ਫੋਨ ਲਿੱਤਾ ਹੈ ਤੇ ਮੈਮੋਰੀ ਬਹੁਤ ਅੱਛੀ ਹੈ, ਬਟ ਇਹ ਕਿ ਬੱਚੇ ਫੋਕਸ ਨਹੀਂ ਕਰਨਾ ਚਾਹਦੇ ਧਿਆਨ ਨਹੀਂ ਦੇਣਾ ਚਾਹਦੇ, ਬਸ ਇੰਨੀ ਕੀ ਗੱਲ ਹੈ, ਉਹ ਧਿਆਨ ਦੇਣ ਦੀ ਗੱਲ ਹੈ ਤੋ ਉਹਨਾਂ ਦੇ ਮਗਰ ਲੱਗ ਜਾਓ ਕਿ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਉਹ ਪੜ੍ਹ ਲੈਂਦੇ ਆ ਜੇ ਨਈ ਲੱਗੋ ਤੇ ਫੇਰ ਉਹ ਨਹੀਂ ਪੜ ਪਾਦੇ ਹੈ ਕਿ ਨਹੀਂ ਉਹੀ ਹੈ ਕਿ ਫੋਕਸ ਉਹਨਾ ਦਾ ਲਗਾਣਾ ਪੈਂਦਾ ਐ, ਜਿੱਦਾਂ ਪਹਿਲੇ ਦੇ ਟਾਈਮ ਤੇ ਸੀਰੀਅਲ ਆਦੇ ਸੀ ਪੁਰਾਣੇ, ਹੈਗੇ ਕੀ ਨੀ ਸਾਡੇ ਟਾਈਮ ਦੇ ਉੱਤੇ, ਹੁਣ ਤੇ ਕਿਹੜੇ ਸੀਰੀਅਲ, ਹੁਣ ਤੇ ਇੰਨੇ ਚੈਨਲ ਹੋ ਗਏ ਟੀਵੀ ਵਿੱਚ ਵੀ। ਐ ਵੀ ਲੱਗਦਾ, ਕਿਹੜਾ ਦੇਖੀਏ ਤੇ ਕਿਹੜਾ ਨਾ ਦੇਖੀਏ। ਕਿਹੜੀ ਮੂਵੀ ਨਵੀਂ ਆ ਗਈ, ਕਿਹੜੀ ਕਿਹੜੀ ਨੀ ਛੂਟੀ, ਸਾਰੀ ਨਵੀਂ ਮੂਵੀ ਆ ਗ ਜਾਂਦੀ ਐ, ਟੀ ਵੀ ਦੇ ਉੱਤੇ, ਪਹਿਲੇ ਦਾ ਟਾਈਮ ਸੀਗਾ ਲੋ ਕੀ ਥਿਏਟਰ ਤੇ ਜਾਂਦੇ ਸੀਗੇ। ਟਿਕਟ ਬੁੱਕ ਕਰਾਨ, ਹੈ ਕੇ ਨੀ, ਹੁਣ ਤੇ ਨਾਲ ਹੀ ਸਾਰੀ ਟਿ ਆ ਜਾਂਦੀ ਆ ਮੂਵੀਆਂ।
ਅੱਜ ਕੱਲ ਤਾਂ ਬਹੁਤ ਸਾਰੇ ਆਪਸ਼ਨ ਆ ਗਏ ਨੇ ਫੋਨਾਂ ਤੇ ਹੀ। ਦੇਖਲੋ ਘਰ ਬੈਠ ਕੇ ਮੂਵੀ ਉਧਰ ਥੀਏਟਰ ਤੇ ਲੱਗਦੀ ਤੇ, ਇਧਰ ਘਰ ਲੱਗ ਜਾਂਦੀ।
ਨਿਲਤ ਉਹੀ ਟੀ ਵੀ 'ਚ ਲੱਗ ਜਾਂਦੀ ਐ, ਫੋਨ ਤੇ ਲੱਗ ਜਾਂਦੀ ਆ, ਆਰਾਮ ਨਾਲ ਲੋਕੀ ਦੇਖ ਸਕਦੇ ਨੇ।
ਹਾਂਜੀ ਹਾਂਜੀ।
ਦੀ ਮੂਵੀ ਆ ਗਈ ਐ, ਮਤਲਬ ਤੁਸੀਂ ਕੋਈ ਵੀ ਦੇਖਲੋ ਹਿੰਦੀ ਦੇਖ ਲਓ ਇੰਗਲਿਸ਼ ਦੇਖਲੋ ਪੰਜਾਬੀ ਦੇਖਲੋ, ਪੰਜਾਬੀ ਵਿੱਚ ਵੀ ਪਹਿਲੇ ਇੰਨੀ ਮੂਵੀਆਂ ਨੀ ਆਂਦੀ ਆਂਦੀਆਂ ਸੀ ਸਾਡੇ ਟਾਈਮ ਤੇ ਕੁਛ ਮੂਵੀਆਂ ਆਦੀਆਂ ਸੀ, ਲੇਕਿਨ ਹੁਣ ਤੇ ਇੰਨੀ ਮੂਵੀਆਂ ਆਦੀਆਂ ਇੰਨੀ ਇੰਨੀ ਪਿਕਚਰਾਂ ਆਦੀਆਂ ਐ, ਕਿ ਆਰਾਮ ਨਾਲ ਦੇਖੋਂ ਲੇਕਿਨ ਪੰਜਾਬੀ ਪਿ ਜ਼ਰਾ ਐਵੇਂ ਐ ਨਾ ਕਿ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਹੋ, ਲੇਕਿਨ ਤੁਸੀਂ ਬਲੀਵੁੱਡ ਮੂਵੀਆਂ ਨੀ ਦੇਖ ਸਕਦੇ ਹੋ। ਫੈਮਿਲੀ ਨਾਲ ਬੈਠ ਕੇ, ਹੈਗੀ ਕੇ ਨਈ ਉੱਥੇ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ, ਏ ਤਾਂ ਹੈ
ਹਾਂਜੀ ਹਾਂਜੀ ਹਾਂਜੀ। ਬਸ ਹੋਰ ਰੋਟੀ ਹੋ ਗਈ ਹੂੰ।
ਪਾਣੀ ਹੋ ਗਿਆ, ਬਸ ਸੋਨ ਸੋਨ ਦੀ ਤਿਆਰੀ, ਸਵੇਰੇ ਛੇਤੀ ਵੀ ਉੱਠਣਾ ਐ ਬੱਚੇ ਬੱਚੇ ਨੇ ਜਾਣਾ, ਇਸ ਵਾਸਤੇ ਹੈ ਕਿ ਨੀ, ਚਲੋਂ ਵਧੀਆ ਲੱ ਗੀਆ ਤੁਹਾਡੇ ਨਾਲ ਗੱਲ ਕਰਕੇ, ਠੀਕ ਐ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਓ
ਹਾਂਜੀ ਹਾਂਜੀ।
ੇ ਆਏਂ ਪਪਾ ਪਹਿ ਲ ਜਾਏਗਾ